ਹੈਲੋ, ਹਾਂ, ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਓ?
ਹੋਰ ਕੀ ਕਰ, ਕੀ ਕਰਦੇ ਵੀ ਸ ਹਾਂਜੀ, ਹੈਲੋ।
ਹੈਲੋ।
ਅਵਾਜ਼ ਨਹੀਂ ਆ ਰਹੀ ਤਾਡੀ, ਹਾਂਜੀ, ਹੁਣ ਆ ਰੀ ਏ।
ਰੋਟ ਕੇ ਲਿਟ ਆਏ ਸੀ
ਅੱਛਾ ਕੀ ਬਣਾਇਆ ਸੀ
ਅਸੀਂ ਛੋਲੇ ਬਣਾਏ ਸੀ ਜੀ ਅੱਜ
ਅੱਛਾ ਛੋਲ ਚਿੱਟੇ ਸ਼ਨੀਵਾਰ ਦੀ ਪਾਸ ਆਈ ਹੁੰਦਾ ਛੋਲੇ ਤੇ ਕਾਲੇ ਅਸੀਂ ਵੀ ਖਣਾ ਅਸੀਂ ਵੀ ਕਾਲੇ ਚੌਲ ਅਸੀਂ ਵੀ ਕਾਲੇ ਛੋਲੇ ਬਣਾਏ ਸੀ। ਚੋਲ ਬਣਾਏ ਸੀ ਕੱਲ ਅਸੀਂ ਜਾ ਰਹੇ ਹਾਂ ਘੁੰਮਣ ਤੇ ਮੈਂ ਕਿਹਾ ਚੱਲ ਘੁੰਮ ਆਈਏ ਉਹਦੇ ਵਾਸਤੇ ਪੂੜੀ ਆਲੂ ਪਹੇ ਇਹ ਸਭ ਬਣਾਏ ਨੇ
ਅੱਛਾ ਵਧੀਆ ਗਾਲਜ ਘੁੰਮਣ ਚੱਲੇ ਹੋ ਤੁਸੀਂ।
ਹਾਂਜੀ, ਹਾਂਜੀ। ਬਸ ਮੈਂ ਕਿਹਾ ਸੈਚਡੇ ਸੰਡੇ ਵੀ ਘੁੰਮ ਆਈਏ ਪੂੜੀ ਬਣਾਈਏ ਸੁੱਕੇ ਆਲੂ ਬਣਾਏ ਨੇ ਪੋਹੇ ਬਣਾਏ ਨੇ
ਸਾਨੀ ਭੇਜਦੋ
ਆ ਜੋ ਤੁਸੀਂ ਆ ਜਾਓ
ਤੇ ਮੈਂ ਕਿਹਾ ਚਲੋ ਸਾਨੂੰ ਪੇਰੀ ਦਾ ਸਾਨੂੰ ਬੜਾ ਮਨ ਕਰਦਾ ਬਾਅਦ ਜੀ ਗਰਮੀ ਬਹੁਤੇ
ਹਾਂ ਤੇ ਹੈ ਹੀ ਹੈ ਗਰਮੀ ਤੇ ਬਹੁਤ
ਹਾਂਜੀ, ਹਾਂਜੀ।
ਗਰਮੀ ਤੇ ਬਹੁਤ ਹੋਰ ਸੁਣਾਓ ਠੀਕ ਹੋ।
ਬਸ ਜੀ ਵਧੀਆ
ਕਿਹਾ ਸੀ ਉਹ ਇੱਕ ਕੁੜੀ ਲੱਬ ਦੋ ਕੰਮ ਵਾਸਤੇ
ਹਾਂਜੀ। ਬਸ ਚੱਕਰ ਮਾਰਾਂਗੇ ਲਭ ਦਾਂਗੇ
ਹਾਂਜੀ। ਉਹ ਕਸਟਮਰ ਹੁੰ ਕਹਿੰਦੇ ਨਾ ਫੇਿਰ ਇਕੱਲੇ ਤੰਗ ਨੀ ਹੁੰਦੇ ਮੈਂ ਕਿਹਾ ਕੁੜੀ ਲੱਭ ਦੋ ਕੋਈ ਕੰਮ ਵਾਸਤੇ
ਹਾਂਜੀ। ਹੈ ਨਾ ਕਈ ਕੁੜੀਆਂ ਵੇਖੀਆਂ ਹੋ ਕਹਿੰ
ਹੈਲੋ। ਹੈਲੋ। ਹੈਲੋ ਅਵਾਜ਼ ਨੀ ਆ ਰਹੀ ਤੁਹਾਡੀ। ਹੈਲੋ। ਹੈਲੋ। ਹੈਲੋ। ਹੈਲੋ।